ਓ
ਹੈਲੋ, ਸਾਸ ਸ਼੍ਰੀ ਕਾਲ ਜੀ।
ਹਾਂਜੀ, ਸਾਸ ਸ੍ਰੀ ਕਾਲ ਜੀ ਕੀ ਹਾਲ ਨੇ
ਵਧੀਆ ਜੀ ਤੁਸੀਂ ਸੁਣਾ ਕੀ ਕਰਦੇ ਪੇ ਸੀ?
ਕੋਈ ਨੀ ਬਸ ਨਾਸ਼ਤੇ ਦੀ ਤਿਆਰੀ ਕਰ ਰੇ ਸੀ।
ਹਾਂ ਕਿ ਬਣਾ ਦੇ ਸੀ?
ਅਸੀਂ ਅਰਬੀ ਬਨਾ ਰੇ ਸੀ।
ਅਰਵੀ ਅਰੀ ਕਿਵੇਂ ਬਣਾਦੇ ਤੁਹੀ?
ਆਪਾਂ ਅਰਬੀ ਐਵੇ ਬਨਾਨੇ ਅ, ਪੈਲੇ ਤਾਂ ਅਰਬੀ ਨੂੰ ਛੇਲ ਲੈਂਨੇ।
ਹਾਂਜੀ-ਹਾਂਜੀ।
ਛੇਲ ਕੇ ਫੇਰ, ਓਨੂੰ ਨਾ ਥੋੜ੍ਹੀ ਦੇਰ ਵਾਸਤੇ ਨਾ ਨਮਕ ਲਗਾ ਕੇ ਰੱਖ ਦਿਨੇਆ।
ਹਾਂਜੀ-ਹਾਂਜੀ।
ਪੰਜ ਮਿੰਟ ਵਾਸਤੇ ਨਮਕ ਲਗਾ ਕੇ ਰੱਖ ਦਿੱਤੀ ਨਾ।
ਹਾਂਜੀ-ਹਾਂਜੀ।
ਤੇ ਓਸ ਤੋਂ ਬਾਅਦ, ਓਨੂੰ ਅੱਛੀ ਤਰ੍ਹਾਂ ਤੋ ਲਿੱਤੀ ਪੰਜ ਮਿੰਟ ਬਾਅਦ।
ਹਾਂਜੀ-ਹਾਂਜੀ।
ਅੱਛੀ ਤਰ੍ਹਾਂ ਧੋ ਕੇ ਚੱਲਦੇ ਪਾਣੀ ਮਤਲਬ ਵੀ ਟੂਟੀ ਦੇ ਨੀਚੇ ਰੱਖ ਲਓ ਨਾ ਚੰਗੀ ਅੱਛੀ ਤਰ੍ਹਾਂ ਮਲ ਕੇ ਧੋ ਲੋ। ਜੇੜੀ ਓਦੀ ਲੇਸ ਵਗੈਰਾ ਹੋਏਗੀ ਨਾ, ਓ ਸਭ ਨਿਕਲ ਜੇਗੀ।
ਹਾਂਜੀ-ਹਾਂਜੀ, ਕੱਟਣ ਤੋਂ ਪਹਿਲਾਂ ਦੋਨੀ ਹੁੰਦੀਏ।
ਨਹੀਂ-ਨਹੀਂ, ਕ ਕੱਟ ਕੇ ਪਹਿਲੇ ਛਿੱਲ ਲੋਨਾ ਅਰਬੀ ਨੂੰ।
ਹਾਂਜੀ-ਹਾਂਜੀ।
ਮਤਲਬ ਕੇ ਨਮਕ ਲਗਾ ਕੇ ਰੱਖ ਦੋ।
ਹਨਜੀ।
ਪੰਜ ਵੀ ਮਿੰਟ ਵਾਸਤੇ ਨਮਕ ਲਗਾ ਕੇ ਰੱਖੋ, ਫਿਰ ਉਸ ਤੋਂ ਬਾਅਦ ਅੱਛੀ ਤਰ੍ਹਾਂ ਤੋਲੋ ਉਹਨੂੰ।
ਹੰਜੀ।
ਜੇੜੀ ਏਦੀ ਲੇਸ ਹੋਏਗੀ ਨਾ ਅਰਬੀ ਦੀ
ਹੰਜੀ-ਹੰਜੀ।
ਓ ਸਬ ਉਤਰ ਜਾਂਦੀਏ।
ਫਿਰ ਹਾਂਜੀ ਫੇਰ ਓ ਤੁਆਡੀ ਮਰਜ਼ੀ ਹੈਗੀ, ਤੁਸੀਂ ਕੜਾਈ 'ਚ ਬਣਾਉਣੀ ਕੜਾਈ 'ਚ ਬਣਾ ਲਓ, ਕੁੱਕਕ 'ਚ ਬਣਾਣੀ ਕੁੱਕਰ 'ਚ ਬਣਾ ਲਓ। ਆਪਾ ਤਾਂ ਕੜਾਈ 'ਚ ਬਣਾਨੇ ਆਂ ਜਾਦਾ। ਕੜਾ'ਚ ਟਸਟੀ ਬਣਦੀ ਕੜਾਈ 'ਚ ਤਾਂ, ਕੜਾਈ 'ਚ ਜੇ ਐਵੇਂ ਬਣਾਨੇ ਆਂ ਆਪਾਂ ਤੇਲ ਕੜਾਈ 'ਚ ਤੇਲ ਰੱਖਣੇ
ਹਾਂਜੀ-ਹਾਂਜੀ।
ਬਾਕੀ ਵਿੱਚ ਫੇਰ ਥੋੜ੍ਹਾ ਅ ਜਵੈਨ, ਜੀਰਾ
ਹਿੰਗ ਹਿੰਗ ਪਾਣੀਏ ਹਿੰਗ ਪਾ ਲੋ।
ਤੁਸੀਂ ਸਰੋਂ ਦਾ ਤੇਲ ਨਾਲ ਬਣਾਉਂਦੇ ਓ?
ਹਨਜੀ।
ਸਰੋਂ ਦੇ ਤੇਲ ਨਾਲ ਬਣਾਦੇ ਓ?
ਹਾਂਜੀ-ਹਾਂਜੀ, ਸਰਸੋਂ ਤੇਲ ਨਾਲ ਇਹ ਸੁੱਕੀ ਸਬਜ਼ੀ ਨਾ ਸਰਸੋਂ ਤੇਲ ਨਾਲ ਹੀ ਸਵਾਦ ਲੱਗਦੀਏ।
ਯੂਜ ਵੀ ਪਾਣੀ ਯੂਜ ਵੀ ਕਰ ਦੇਨੇ ਨਾ ਬੰਦੇ ਉਹ ਹੈਗੇ ਨੇ ਓ
ਕਿ?
ਤੇ ਫੈਨ ਵੀ ਯੂਜ ਹੋ ਜਾਂਦਾ ਨਾ ਓਦੇ ਵਿੱਚ।
ਹਾਂਜੀ-ਹਾਂਜੀ, ਪਰ ਨਾ ਸੁੱਕੀ ਸਬਜ਼ੀ ਨਾ ਤੇਲ 'ਚ ਈ ਸਵਾਦ ਬਣਦੀਏ।
ਹਾਂਜੀ ਜੀ। ਸਰੋਂ ਦਾ ਕੋਈ ਸਰੋਂ ਦਾ ਕਰਦਾ ਕੋਈ ਰਿਫਾਇੰਡ ਓਇਲ ਕਰਦਾ ਕੋਈ ਸੋਇਬੀਨ ਓਇਲ ਕਰਦਾ ਕੋਈ।
ਹਾਂਜੀ-ਹਾਂਜੀ। ਬਸ ਫੇਰ ਇੱਕ ਪਾਸੇ ਪਿਆਜ ਕੱਟ ਕੇ ਕੜਾਈ'ਚ ਪਾ ਦਿੰਨੇ ਆਂ ਵਿੱਚ ਆਪਾਂ। ਟਮਾਟਰ ਨੀ ਆਪਾਂ ਟਮਾਟਰ ਨੀ ਯੂਜ ਕਰਦੇ ਅਰਬੀ 'ਚ। ਟਮਾਟਰ ਪਾਓ ਨਾ, ਫਿਰ ਟਮਾਟਰ ਫਿਰ ਟਮਾਟਰ ਪਾਓ ਨਾ ਫਿਰ ਜਲਦੀ ਨਹੀ ਗੱਲਦੀ ਅਰਬੀ।
ਹਨਜੀ।
ਆਪਾਂ ਵੀ ਟਮਾਟਰ ਦੀ ਜਗ੍ਹਾ ਤੇ ਅਮਚੂਰ ਪਾ ਦਿੰਦੇ ਹ ਥੋੜਾ ਜਾ।
ਹੰਜੀ-ਹੰਜੀ
ਹਾਂਜੀ ਫੇਰ ਓ ਆਪਨਾ ਪ ਟਮਾਟਰ ਦੀ ਜਗਾ ਅਮਚੂਰ ਪਾ ਕੇ ਫੇਰ ਨਮਕ, ਮਰਚ, ਹਲਦੀ ਪਾ ਕੇ ਫੇਰ ਓਨੂੰ ਸਿਮ ਤੇ ਰੱਖ ਦੋ।
ਹਾਂਜ
ਐ ਥੋੜੀ ਤੱਕ ਟੇਸਟੀ ਅ ਮਤਲਬ ਬਨ ਜਾਂਦੀ ਤਿਆਰ ਹੋ ਜਾਂਦੀ। ਬੋਤ ਟੇਸਟੀ ਬਨਦੀ ਐ।
ਹਾਂਜੀ-ਹਾਂਜੀ ਪਰ ਅ ਆਪਾਂ ਬਨਾਦੇ ਨਾ ਆਪਾਂ ਔਰ ਤਰੀਕੇ ਨਾਲ ਬਨਾਨੇ ਆਂ ਵੀ ਓ
ਤੁਸੀ, ਤੁਸੀ ਕਿੱਦਾਂ ਬਨਾਂਦੇ ਓ?
ਅਸੀ ਬਨਾਨੇ ਆਂ ਏ ਇਮਲੀ ਆਲੀ ਹੁੰਦੀ ਏ ਨਾ ਇਮਲੀ ਆਲੀ ਬਨਾਨੇ ਆਂ ਜਿਸਾਂ ਹੋ ਗੀ ਅਸੀ ਅਰਬੀ ਧੋ ਕੇ ਅਸੀ ਨਾ ਉਬਾਲਨ ਆਸਤੇ ਰੱਖ ਦਿੰਨੇ ਆਂ ਕੁੱਕਰ ਦੇ ਵਿੱਚ।
ਅੱਛਾ, ਬਿਨਾਂ ਛਿੱਲੇ ਉਬਾਲ ਕੇ?
ਹਾਂਜੀ-ਹਾਂਜੀ ਐਵੇ ਈ, ਐਵੇਂ ਈ ਧੋ ਲੋ। ਐ ਓਦੇ ਵਿੱਚ ਰੱਖ ਦੋ ਕੁੱਕਰ ਦੇ ਇੱਚ ਪਾਨੀ ਪਾ ਕੇ ਨਾ
ਹਾਂਜੀ।
ਤੋ ਤੁਸੀ ਓ ਰੱਖ ਦੋ ਉਬਾਲਨ ਆਸਤੇ।
ਅੱਛਾ ਜੀ।
ਔਰ ਤੁਸੀ ਏਕ ਸੀਟੀ ਲਗਾਓ ਓ ਤੁਸੀ ਕੂਕਰ ਵੇਖ ਲੋ ਖੋਲ ਗਲ ਜਾਂਦੀ ਏ ਤਾਂ ਤੁਸੀ ਛਿਲਕਾ ਲਾ ਲੋ ਓਦੇ
ਅੱਛਾ ਜੀ।
ਹਾਂਜੀ ਛਿਲਰ ਲਾ ਕੇ ਤੋ ਓਦੇ ਵਿੱਚ ਤੁਸੀ ਮੈਸ ਕਰੋ। ਮੈਸ ਕਰ ਦੇਨੇ ਆਂ ਨਾ ਅਸੀ ਆਲੂ ਨੂੰ, ਆਲੂ ਮੈਸ ਕਰਦੇ ਨੇ
ਹਾਂਜੀ-ਹਾਂਜੀ।
ਤ ਓਦੇ ਵੀ ਬਾਰੀਕ ਬਰੀਕ ਪਿਆਜ਼ ਕੱਟੋ ਓ ਬਰੀਕ ਬਰੀਕ ਹਰੀ ਮਿਰ ਚਾ ਕੱਟੋ ਓਦੀ ਧਨੀਆ ਕੱਟੋ, ਓ ਓਦੇ ਵਿੱਚ ਤੁਸੀ ਪੈਂਦੀ ਏ ਇਮਲੀ ਪੈਂਦੀ ਏ ਜੀ ਓਦੇ ਵਿੱਚ।
ਅੱਛਾ ਤੇ ਇਮਲੀ, ਇਮਲੀ ਦਾ ਪਾਣੀ ਪਾਂਦੇ ਓ ਕੇ ਇਮਲੀ ਵਿੱਚ ਪਾ ਦਿੰਦੇ ਓ?
ਨਈ-ਨਈ ਪਾਨੀ ਪਾਨੇਂ ਆਂ ਇਮਲੀ 'ਚ। ਅਸੀ ਸੇ ਲੇਨੇਂ ਨਾ ਦੋ ਮਿੰਟ ਪੰਜ ਮਿੰਟ ਪੈਲੇ ਸੇ ਲੇਨੇਂ ਆ ਓਨੂੰ।
ਹਾਂਜੀ-ਹਾਂਜੀ।
ਗਰਮ ਪਾਨੀ ਨਾਲ ਤੁਸੀ ਸੇ ਲੋ। ਓਦੇ ਵਿੱਚ ਪਾ ਲੋ।
ਜਿਵੇਂ ਜਿੱਦਾਂ ਓਨੂੰ ਮੈਸ਼ ਕਰ ਲੋ। ਅ ਮੈਸ਼ ਕਰਨੀ ਐ ਅਰਬੀ ਕੇ ਕੱਟਨੀ ਏ ਫੇਰ ਉਬਾਲ ਕੇ?
ਨਈ-ਨਈ ਮੈਸ ਕਰਨੀ ਹੁੰਦੀ ਏ।
ਜੈਵੇਂ ਆਲੂ ਦੀ ਪਿੱਠੀ ਬਨਦੀ ਏ ਰੋਟੀ ਵਾਸਤੇ?
ਹਾਂਜੀ-ਹਾਂਜੀ ਐਵੇਂ ਮੈਸ ਕਰਦੇ ਨੇ। ਕੱਟਦੇ ਵੀ ਹੈਗਾ ਮਤਲਬ ਕੁਛ ਕੱਟ ਵੀ ਲੋ, ਕੁਛ ਮੈਸ ਵੀ ਕਰ ਲੋ ਓਦੇ ਵਿੱਚ। ਮਤਲਬ ਜਿਆਦਾ ਬ ਬੋ ਬਰੀਕ ਨਾ ਹੋਵੈਂ ਮਤਲਬ ਠੀਕ-ਠੀਕ ਹੋਵੈਂ ਓ ਓਦੇ ਵੀ ਇਮਲੀ ਉਮਲੀ ਪਾਨੇ ਆ ਅਸੀ ਐਵੇ ਈ ਖਾ ਲੈਨੇ ਆ ਅਸੀ। ਓਵੀ ਤੁਸੀ, ਹਾਂਜੀ। ਤੁਸੀ ਖਾਓਗੇ ਨਾ ਤੁਸੀ ਖਾਂਦੇ ਰੈ ਜਾਓਗੇ ਏਨੀਂ ਅੱਛੀ ਲੱਗਦੀ ਏ ਬੜੀ।
ਅੱਛਾ ਜੀ, ਦੇਖਾਗੇ ਏੱਕ ਦਿਨ ਬਣਾ ਕੇ ਨਾ ਵੇਖਾਂਗੇ ਆਪਾਂ ਵੀ ਐਵੇ ਦੀ।
ਹਾਂ ਬੜੀ ਸਵਾਦ ਲੱਗਦੀ ਐ ਅਸੀ, ਅਸੀ ਵੀ ਏਧਰ ਈ ਖਾਧੇ ਸੀ ਮਤਲਬ ਪੇਕੇ ਨੀ ਬਨਦੀ ਸ ਸਾਡੀ ਏੱਧਰ ਈ ਮਤਲਬ ਅਸੀ ਖਾਧੇ ਸਾਡੀ ਸਾਸੂ ਮਾਂ ਓ ਬਨਾਂਦੀ ਏ ਨੇ ਨੈ।
ਅੱਛਾ ਜੀ, ਐਵੇ ਈ ਹੁੰਦੈ ਨਾ ਕੋਈ ਓਥੋਂ ਦੀ ਚੀਜ ਛੀ ਲਗਦੀ ਏ। ਪੇਕਿਆਂ ਦੀ ਸੁਆਦ ਲਗਦੀ ਏ, ਕੋਈ ਸੋਰੇ ਦੀ ਸੁਆਦ ਬਨਦੀ ਏ।
ਹਾਂਜੀ । ਅਸੀ ਇਮਲੀ ਆਲੀ ਮੇਨੂੰ ਸਈ ਲੱਗਦੀ ਏ ਨਾ ਦੀ ਵੈਸੇ ਤੜਕੇ ਆਲੀ ਮੇਨੂੰ ਇੰਨੀ ਸਈ ਨੀ ਲੱਗਦੀ। ਇਮਲੀ ਆਲੀ ਸਈ ਲੱਗਦੀ।
ਤੇ ਨੁਕਸਾਨ ਨੀ ਆਂਦੀ ਫੇਰ ਐ ਇਮਲੀ ਆਲੀ ਅਰਬੀ?
ਨਈ।
ਅੱਛਾ ਜੀ, ਅੱਛਾ ਅੱਛਾ।
ਤੁਹਾਨੂੰ ਪਤਾ ਤਾ ਐ, ਰੋਜ਼-ਰੋਜ਼ ਕੌਣ ਖਾਂਦਾ ਹਫ਼ਤੇ ਚ ਬੰਦਾ ਏਕ ਵਾਰੀ ਖਾਂਦਾ ਐ।
ਹਾਂਜੀ, ਹਾਂਜੀ, ਐਹ ਤਾਂ ਗੱਲ ਹੈਗੀ ਏ।
ਹਾਂਜੀ।
ਯਾਰ ਬੰਦਾ ਰੋਜ਼ ਖਾਦਾ ਹੁੰਦਾ ਬੰਦਾ ਤਾ ਨੁਕਸਾਨ ਕਰਦੀ ਏ, ਪਰ ਐਨਾ ਨੁਕਸਾਨ ਨੀ ਕਰਦੀ ਬੰਦਾ ਹਫ਼ਤੇ ਏਕ ਬੇਰ ਬਣਾਏ ਨੁਕਸਾਨ ਨੀ ਕਰਦੀ।
ਹਾਂਜੀ, ਹਾਂਜੀ ਹੋਰ
ਬਸ ਐਵੇ ਵੀ ਬਣਾਏ ਪੂਰੀ, ਹਾਂਜੀ ਉਹ ਗਏ ਨਿਆਣੇ ਬਸ ਹੁਣ ਆ ਰਹੇ ਨੇ।
ਅੱਛਾ, ਹੋ ਗਿਆ ਸੀ ਇਹਨਾਂ ਦਾ ਕੰਮ ਹੋ ਗਿਆ ਛੁਟੀਆ ਦਾ।
ਛੁੱਟੀ ਤਾਂ ਹੋ ਗਏ ਨੇ ਬਸ ਸਕੂਲ ਗਏ ਨੇ, ਹੁਣ ਤੁਹਾਨੂੰ ਪਤਾ ਹੀ ਕੱਲ੍ਹ ਖੁੱਲ ਗਏ ਸ। ਸਕੂਲ ਕੱਲ ਤੋ ਮੇ ਨਾਲੇ ਛੁੱਟੀ ਕਰਾਤੀ ਸੀ। ਵੀ ਚਲ ਏ ਤੁਹਾਨੂੰ ਪਤਾ ਹੀ ਸਖ਼ਤਾਈਆ ਹੁੰਦੀ ਐ ਸਕੂਲ ਮੇ।
ਹਾਂਜੀ, ਹਾਂਜੀ।
ਉਹ ਹੁਣ ਭੇਜਿਆ ਸੀ ਸਕੂਲ।
ਅੱਛਾ ਜੀ।
ਹੈਲੋ
ਹਾਂਜੀ, ਹਾਂਜੀ ਹੋਰ ਦੱਸੋ, ਕਿਤੇੇ ਗਏ ਨੀ ਅੱਜ। ਛੁੱਟੀਆ ਚ ਨੀ ਗਏ ਕਿਦੇ ਘੁੰਮਣ।
ਅਸੀ ਬਸ ਜਾਨੇ ਆ ਅਸੀ ਪੇਕੇ ਜਾਨੇ ਆ, ਮਤਲਬ ਛੁੱਟੀਆਂ ਚ ਜਾਨੇ ਆ, ਅਸੀ ਮਤਲਬ ਹੁਣ ਗਏ ਨੀ ਐਵਕੀ ਐਵੇ ਈ।
ਅੱਛਾ ਜੀ। ਤੁਸੀਂ ਉੱਥੇ ਗਏ ਹੋਏ ਔ, ਉਥੇ ਨਾਨਕ ਸ ਨਾਨਕ ਹ ਹਾਂਜੀ, ਨਾਨਕਸਰ ਗਏ ਔ ਤੁਸੀਂ?
ਹਾਂਜੀ ਜਾਨੇ ਆ ਆਪਾਂ, ਚੱਲੇ ਜਾਨੇ ਨਾਨਕਸਰ ਵੀ।
ਅੱਛਾ ਜੀ।
ਹਾਂਜੀ।
ਉਥੇ, ਉੱਥੇ ਕੀ ਕੁਛ ਹੈਗਾ ਏ ਦੇਖਣ ਵਾਸਤੇ?
ਨਹੀਂ ਤੇ ਹੈਗਾ ਐ, ਗੁਰਦੁਆਰਾ ਏਨਾ ਸੋਹਣਾ ਬਣਾਇਆ ਨਾਨਕਸਰ।
ਅੱਛਾ ਜੀ।
ਹਾਂਜੀ, ਬਸ ਆਹੀ ਸਾਲ ਸਾਡੇ ਸ਼ਾਦੀ ਹੋਈ ਸੀ ਨਾ ਉਹ ਬਸ ਏਕੀ ਇਕ ਜਾ ਦੋ ਵਾਰੀ ਗਈ ਆ ਬਸ। ਹਾਂਜੀ, ਬਸ ਅੰਬਰਸਰ ਜਾਨੇ ਰਹਿਨੇ ਆ ਅਸੀ, ਅੰਬਰਸਰ ਐਨਾ ਚੰਗਾ ਹੈਗਾ ਸਾਰਾ ਕੁਛ।
ਅੱਛਾ ਜੀ।
ਹਾਂਜੀ।
ਅੱਛਾ ਬਣਿਐ ਮਤਲਬ।
ਦਰਸ਼ਨ ਵਗੈਰਾ ਕਰਦੇ ਆ ਅੰਬਰਸਰ, ਇੰਨਾ ਚੰਗਾ ਹੈਗਾ ਵੋ। ਔ ਪਾਪੜ ਫੇਮਸ ਹੈਗਾ ਆ ਓਧਰ ਦੇ ਅੰਬਰਸਰ ਦੇ।
ਹਾਂਜੀ, ਹਾਂਜੀ।
ਕਾਲੀ ਮਿਰਚ ਵਾਲੇ ਪਾਪ ਹਾਂਜੀ, ਕਾਲੀ- ਮਿਰਚ ਵਾਲੇ ਪਾਪੜ ਹੁੰਦੇ ਨੇ, ਛੇ ਸੌ ਰੁਪਏ ਕਿੱਲੋ ਮਿਲਦੇ ਨੇ ਉੱਧਰ ਮਤਲਬ ਚੰਗੇ ਐ ਉਦਰ ਦੇ
ਅੰਬਰਸਰ ਦੇ ਪਾਪੜ।
ਹਾਂਜੀ, ਅੰਮ੍ਰਿਤਸਰ ਦੇ ਪਾਪੜ ਹੋ ਗਏ, ਇਹ ਆਮ ਪਾਪੜ ਵੀ ਮਿਲਦੇ ਉੱਧਰ। ਫੇਮਸ ਹੈਗੇ ਨਾ ਉਧਰ ਦੇ
ਪਰ ਹਾਂਜੀ, ਹਾਂਜੀ ਉਹ ਮੇਰੇ ਸਾਡੇ ਰਿਲੇਸ਼ਨ ਜਾਂਦੇ ਨਾ, ਰਿਸ਼ਤੇਦਾਰ ਜਾਂਦੇ ਨਾ ਸਾਡੇ। ਤੇ ਆਪਾਂ ਉਹਨਾ ਨੇ ਉਹ ਕੈਂਦੇ ਬਈ ਪਾੱਪੜ ਲੈ ਆਣਾ, ਆਮ - ਪਾਪੜ ਲੈ ਆਣਾ ਉੱਥੇ ਦੀ ਮਤਲਬ ਕੱਪੜਾ ਵੀ ਅੱਛਾ ਹੈਗਾ ਓਥੋਂ ਦਾ ਅੰਬਰਸਰ ਦਾ। ਤੇ ਆਪਾਂ ਕਈ ਵਾਰ ਓਥੋਂ ਸ਼ੋਪ ਪਿੰਗ ਵੀ ਕਰਕੇ ਆਨੇ, ਲੇ ਆਨੇ ਆ ਕੱਪੜਾ ਵੀ। ਤੇ ਮੇਰੀ ਓ ਗੁੜੀਆ ਗਈ ਸੀ ਓ ਉੱਥੋਂ ਜੁੱਤੀ ਲੈ ਕੇ ਆਈ ਸੀ।
ਅਸੀਂ ਮਾਂ ਦੀ ਦਾਲ ਦੇ, ਮਾਂ ਦੀ ਦਾਲ ਦੇ ਹੁੰਦੇ ਨੇ ਨਾ ਪਾਪੜ ਅਸੀ ਓ ਲਾਈ ਦਾ ਹੁੰਦੈ।
ਅੱਛਾ ਜੀ।
ਹਾਂਜੀ ਕਾਲੀ ਮਿਰਚ ਮੇਰੀ ਦੀਦੀ ਪਾਂਦੇ ਨੇ ਓ ਲਾਈ ਦਾ ਹੁੰਦਾ ਸੀ ਓ ਲਾ ਕੇ ਆਨੇ ਆ।
ਹਾਂਜੀ। ਆਪਾਂ ਤਾਂ ਉੱਥੋਂ ਮਾਂ ਦੀ ਦਾਲ ਦੀ ਵੜੀਆਂ ਲਿਆਏ ਸੀ ਓ ਵੀ ਬੜੀ ਸੁਆਦ ਹੁੰਦੀਆਂ ਸੀ।
ਹਾਂਜੀ ਬੜੀ ਸੁਆਦ ਹੁੰਦੀਆਂ।
ਓ ਬਣਾਓ ਨਾ ਮਾਂ ਦੀ ਦਾਲ ਦੀ ਵੜੀਆ ਦਾਲ ਪਾ ਕੇ ਯਾਂ ਆਲੂ ਵੜੀਆ ਬਣਾਓ।
ਪਾਪੜ ਕੋਈ ਰੀਸ ਈ ਨੀ ਕਰਦਾ ਤਾਂ ਉਧਰ ਪਾ ਪਾਪੜ ਮਤਲਬ ਪਾਪੜ ਹੋ ਗਿਆ, ਆਮ ਪਾ-ਪਾਪੜ ਹੋ ਗਿਆ ਓਧਰ ਦੀ ਕੋਈ ਰੀਸ਼ ਈ ਨੀ ਹੈਗੀ।
ਹਾਂਜੀ ਓਥੋਂ ਦੇ ਪਾਪੜ ਈ ਸੁਆਦ ਹੁੰਦੇ ਨਾ।
ਹਾਂਜੀ।
ਐਥੋਂ ਜਿੱਥੋਂ ਮਰਜ਼ੀ ਲੈ ਲਓ ਓ ਸੁਆਦ ਨੀ ਆਂਦਾ ਜੇੜਾ ਅੰਬਰਸਰ ਦੇ ਪਾਪੜ ਚੋ ਸੁਆਦ ਆ ਲੱਗਦੈ।
ਹਾਂਜੀ-ਹਾਂਜੀ। ਉੱਧਰ ਦੇ ਫੇਰ ਫੇਮੈਸ ਹੈਗੇ ਨਾ ਉੱਧਰ ਦੇ ਫੇਰ ਉੱਧਰ ਦੇ ਉੱਧਰ ਹੀ ਹੈਗੇ ਨੇ।
ਹਾਂਜੀ।
ਅਸੀੇ ਪਾਪਾ ਤਾਂ ਤੁਆਨੂੰ ਤੇ ਨੋਰਮਲ ਮਿਲ ਵੀ ਜਾਂਦੇ ਨੇ ਪਰ ਐਵੇਂ ਨਾ ਉਧ - ਉੱਧਰ ਦਾ ਸੁਆਦ ਨਾ ਕਿੱਧਰ ਨੀ ਹੁੰਦਾ ਨਾ।
ਹਾਂਜੀ - ਹਾਂਜੀ। ਆਪਾਂ ਉੱਥੋਂ ਓ ਵੀ ਲੈ ਆਏ ਸੀ ਨਾ ਚ - ਜਪਲ ਵਗੈਰਾ ਲੈ ਆਏ ਸੀ। ਮੇਰੀ ਗੁੜੀਆ ਗਈ ਸੀ ਪੰਜਾਬੀ ਜੁੱ
ਹਾਂਜੀ- ਹਾਂ, ਹਾਂਜੀ- ਹਾਂਜੀ ਬਸਾਰੇ ਜੋ ਕੱਪੜੇ ਆਂਦੇ ਨੇ ਕੱਪੜੇ ਵੀ ਆਂਦੇ ਨੇ ਨਾ ਜਿਸ , ਸੇਲ ਕਰਨੇ ਆਂਦੇ ਨੇ ਗਲੀਆਂ ਚ। ਏ ਵੀ ਉੱਧਰੋਂ ਲੇ ਜਾਂਦੇ ਸਸਤੇ ਪੈਂਦੇ ਇਨਾ ਨੂੰ।
ਅੱਛਾ ਜੀ।
ਹਾਂਜੀ, ਗਲੀਆਂ ਸੇਲ ਕਰਦੇ ਨੇ ਨਾ ਕੱਪੜੇ। ਹਾਂਜੀ ਉੱਧਰੋਂ ਲੈ ਕੇ ਆਂਦੇ ਨੇ ਐ, ਉੱਧਰੋਂ ਸਸਤਾ ਵੀ ਪੈਂਦੈ ਕੱਪੜਾ ਤਾਂ ਅੱਛਾ ਵੀ ਮਿਲ ਜਾਂਦੈ।
ਅੱਛਾ ਜੀ! ਤੁਸੀਂ ਇਕ-ਅੱਧਾ ਲੈ- ਇਕ-ਅੱਧਾ ਲਿਆਇ ਓ ਉਦੋਂ, ਅੰਬਰਸਰੋ ਕੱਪੜਾ ਲਿਆਏ ਓ ਕਦੀ?
ਨੀ ਲੇਕਿਨ ਏ ਆਪਾਂ ਸੁਨਦੇ ਤਾਂ ਐਵੇਂ ਈ ਨੇ ਉੱਧਰ ਸਈ ਮਿਲ ਜਾਂਦੈ ਕੱਪੜਾ।
ਅੱਛਾ ਜੀ।
ਹਾਂਜੀ।
ਆਪਾਂ ਤਾਂ ਗਏ ਸੀ ਅੰਬਰਸਰ, ਬਾਘਾ- ਬੋਡਰ ਹੋ ਕੇ ਆਏ ਸੀ ਆਪਾਂ।
ਹਾਂਜੀ।
ਛੁੱਟੀਆਂ ਚ ਗਏ ਸੀ ਨਾ। ਬੋਡਰ ਘੁੰਮ ਕੇ ਆਏ ਸੀ।
ਹਾਂਜੀ- ਹਾਂਜੀ। ਬਾਬਾ ਉਦੇ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਆਯਾ ਸੀ ਸ਼ੀਦਾ ਸਾਬ ਗੁਰਦੁਆਰਾ ਉੱਧੇ ਗਏ ਸੀ ਤੁਸੀ?
ਹਾਂਜੀ- ਹਾਂਜੀ।
ਉੱਧਰ ਦਾ ਤਾਂ ਤਾਨੂੰ ਪਤਾ ਐ ਗਿਓਂ ਮਿਲਦਾ, ਘਿਓ ਬੰਦਾ ਜਿਥੇ ਮਰਜੀ ਲਗਾਂਦੈ ਤੇ ਦਰਦ ਠੀਕ ਹੋ ਜਾਂਦਾ, ਦਰਦ ਹੁੰਦੇ ਗੋਡੇ - ਗਿੱਟੇ।
ਹਾਂਜੀ- ਹਾਂਜੀ।
ਉਦੇ ਦਰਦ ਠੀਕ ਹੋ ਜਾਂਦੇ ਨਾ ਉੱਧਰੋਂ, ਤੇ ਓ ਕੈਂਦੇ ਨਾ ਉੱਧਰ ਮਾਨਤਾ ਹੈਗੀ ਜੋ ਅਸੀਂ ਮੰਗਦੇ ਨੇ ਨਾ ਓ ਮਿਲ ਜਾਂਦਾ ਓ ਗੁਰਦੁਆਰੇ ਚ ਐਵੇਂ ਵੇ।
ਹਾਂਜੀ! ਦੇਖੋ ਜੀ, ਤੀਰਥ ਦੀ ਸਥਾਨ ਤੇ ਮਾਨਤਾ ਤਾਂ ਹੈਗੀ ਐ, ਤਾਈ ਤੇ ਫਿਰ ਪਬਲਿਕ ਜਾਂਦੀ ਏ।
ਹਾਂਜੀ- ਹਾਂਜੀ ਕਹਿੰਦੇ ਪਏ। ਉਹ ਪਾਠ ਵੀ ਕਰਦੇ, ਤੇ ਬਾਬਾ ਦੀਪ ਸਿੰਘ ਦਾ ਹਾਰ ਐਤਵਾਰ ਹੁੰਦਾ ਚੁਪੈਰੇ ਕੱਟਦੇ ਨੇ। ਗੋਪੀ ਕੱਢ
ਹਾਂਜੀ-ਹਾਂਜੀ- ਹਾਂਜੀ!
ਹਾਂਜੀ!
ਐਹ ਤਾਂ ਗੱਲ ਹੈਗੀ ਐ ਜੀ। ਹੋਰ ਦੱਸੋ?
ਆਪਾਂ ਵੀ ਗਏ ਸੀ ਸੇ। ਮਤਲਬ ਇੰਨੀ ਸਾਂ ਹੈ, ਨੀ ਸੀ ਸਾਨੂੰ, ਮਤਲਬ ਅਸੀਂ ਗਏ ਸੀ ਉੱਧੇ। ਅਸੀਂ ਪਹਿਲਾਂ ਪਹਿਲਾਂ ਅਸੀਂ ਮੱਥਾ ਮੋਟਿਆ, ਮੱਥਾ ਟੇਕਿਆ ਸੀਂ। ਤੁਹਾਨੂੰ ਪਤਾ ਉੱਥੇ ਘਿਹੁ ਮਿਲਦਾ। ਘਿਓ ਲਗਾਉਣਾ ਹੁੰਦਾ ਨਾ ਜਿੱਦਾ ਮਤਲਬ ਹੁੰਦਾ
ਹਾਂਜੀ-ਹਾਂਜੀ।
ਸਾਡੇ ਘਰ ਦੇ ਸੀ। ਲੰਗਰ, ਲੰਗਰ ਪਾਣੀ ਚੱਕਾ ਸੀ। ਅਸੀਂ ਫਿਰ ਆਗੇ ਸੀ।
ਲੰਗਰ-ਪਾਣੀ ਛੱਕ ਕੇ ਆਦੇ ਤੁਸੀਂ?
ਹਾਂਜੀ! ਉਹਤੇ ਛਕ ਕੇ ਆਏ ਨੇ।
ਅੱਛਾ!
ਤੇ, ਅੰਮ੍ਰਿਤਸਰ ਜਾਈਦਾ ਤੋ, ਹਾਂਜੀ- ਹਾਂਜੀ
ਲੰਗਰ ਵਗੈਰਾ ਵੀ ਅੱਛਾ ਹੁੰਦਾ ਨਾ।
ਚਲੋ ਠੀਕ ਏ ਹਾਂਜੀ ਬੇਣ ਜੀ ਮੈਂ ਤੁਹਾਨੂੰ ਬਾਅਦ 'ਚ ਕਰਨੀ ਆ ਗੱਲ ਹਨਾ।
ਹਾਂਜੀ ਅੱਛਾ ਜੀ, ਸਸ
ਕਿ ਸਸਰੀ ਕਾਲ ਜੀ, ਸਸੀ